ਸਤਿ ਸ਼੍ਰੀ ਅਕਾਲ ਭੈਣ ਜੀ ਠੀਕ ਹੋ।
ਹਾਂਜੀ ਮੈਂ ਠੀਕ ਹਾਂ, ਤੁਸੀਂ ਸੁਣਾਓ ਠੀਕ ਹੋ?
ਹਾਂਜੀ ਬਹੁਤ ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ।
ਬਸ ਬੈਠੇ ਸੀ, ਹੁਣ ਰੋਟੀ ਰੋਟੀ ਖਾ ਕੇ ਵਿਹਲੇ ਹੋਏ ਆ। ਮੈਂ ਥੋੜਾ ਜਾਣਾ ਸੀ ਬਾਹਰ ਘੁੰਮਣ, ਓਦੀ ਥੋੜ੍ਹੀ ਤਿਆਰੀ ਕਰ ਰਹੇ ਸੀ। ਉਹ ਮੈਂ ਬੱਚਿਆਂ ਦਾ ਸੋਚਦੀ ਸੀ ਬਈ ਕੀ, ਕੀ ਲੈ ਕੇ ਜਾਈਏ ਥੋੜਾ ਅਗਰ, ਤੁਸੀਂ ਗਏ ਹੋ ਤਾਂ ਥੋੜਾ ਦੱਸ ਦੋ।
ਅੱਛਾ ਜੀ, ਤੁਸੀ ਕਿਥੇ ਥਾਂਵਾ ਤੁਸੀਂ ਕ, ਕਿਹੜੀ ਰ ਚੱਲੇ ਓਹ।
ਮੈਂ ਚੱਲੀ ਆਂ ਇੱਥੇ, ਦੇਹਰਾਦੂਨ ਹਿਮਾਚਲ ਸਾਈਡ
ਅੱਛਾ ਬਿਲਕੁਲ ਹਿਮਾਚਲ ਸਾਈਡ ਵੈਸੇ ਅਸੀਂ ਹੋ ਕੇ ਆ ਗਏ ਹਾਂ, ਤੇ ਮੈਂ ਤੁਹਾਨੂੰ ਵੈਸੇ ਸਲਾਹ ਦਵਾਂਗੀ ਜੇ ਤੇ ਤੁਸੀਂ ਆਪਣੀ ਗੱਡੀ ਕਰਕੇ ਜਾ ਰਹੇ ਹੋ। ਤੇ ਫੇਰ ਤੁਹਾਨੂੰ ਬੱਚਿਆਂ ਦਾ ਥੋੜ੍ਹਾ ਜਿਹਾ ਸਮਾਨ ਜ਼ਰੂਰ ਲੈ ਲੈਣਾ ਚਾਹੀਦਾ ਹੈ। ਕਿਉਂਕਿ, ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਕਿਉਂਕਿ ਉਹ ਇੰਨੀ ਬਿਜ਼ੀ ਹੋਈ ਦੀ ਏ ਇੰਨੀ ਬਿਜੀ ਹੋਈ ਦੀ ਏ। ਕੀ ਤੁਹਾਨੂੰ ਘੱਟੋ, ਘੱਟ ਇਥੇ ਇੱਕ, ਇੱਕ ਕਿਲੋਮੀਟਰ ਤੱਕ ਨਾ, ਮਤਲਬ ਬਹੁਤ ਜ਼ਿਆਦਾ। ਫੇਰ ਨਜ਼ਰ ਆਏਗੀ। ਜਿਹਦੇ ਕਰਕੇ ਅਗਰ ਛੋਟੇ ਬਚੇ ਹੋਣਗੇ ਉਹਨਾਂ ਨੂੰ ਭੁੱਖ ਵੀ ਲੱਗੇਗੀ ਰਸਤੇ 'ਚ ਉਹ ਪਰੇਸ਼ਾਨ ਹੋਣਗੇ ਬਹੁਤ ਜ਼ਿਆਦਾ ਖਾਣ ਪੀਣ ਦਾ ਸਮਾਨ ਪੂਰਾ ਲੈ ਕੇ ਜਾਇਓ।
ਹਾਂਜੀ।
ਹਮ, ਹਮ
ਹ ਬੱਚਿਆਂ ਦਾ ਆਪਣਾ ਥੋੜਾ ਰਾਤ ਦੇ ਟਾਈਮ ਥੋੜਾ ਉੱਥੇ ਠੰਡ ਜਿਹੀ ਕਹਿੰਦੇ ਹੋ ਜਾਂਦੀ ਏ।
ਹਾਂਜੀ, ਹਾਂਜੀ, ਹਾਂਜੀ ਇੱਕ ਤੁਸੀਂ ਬੱਚੇ ਦਾ ਸਮਾਨ ਪੂਰਾ ਲੈ ਕੇ ਜਾਓ ਖਾਣ ਪੀਣ ਦਾ, ਪਲੱਸ ਜਦੋ ਤੁਸੀਂ ਉੱਥੇ ਰਾਤ ਅਗਰ ਸਟੇਅ ਕਰਨਾ ਚਾਹੁੰਦੇ ਹੋ, ਤੇ ਤੁਸੀਂ
ਹਾਂਜੀ।
ਬੱਚਿਆਂ ਨੂੰ ਲੈ ਕੇ ਜਾਓ ਕਿ ਤੁਸੀਂ ਉੱਥੇ ਹੀ ਬਣਾ ਕੇ ਬੱਚਿਆਂ ਨੂੰ ਖਵਾ ਸਕੋ
ਖਵਾ ਸਕੀਏ ਕਿਉਂਕਿ ਉੱਥੇ ਦਾ ਤਾਂ ਬਹੁਤ ਮਹਿੰਗਾ ਸਮਾਨ
ਮਹਿੰਗਾ ਹੀ ਹੁੰਦਾ ਜੀ ਪਲੱਸ ਉਹ ਸਫ਼ਾਈ ਨਹੀਂ ਹੁੰਦੀ ਜੀ ਉਹਦੇ ਖਾਣੇ 'ਚ
ਹਾਂਜੀ ਉਹ ਸਫ਼ਾਈ ਵੀ ਨਹੀਂ ਹੁੰਦੀ ਸਹੀ ਗੱਲ
ਹਾਂਜੀ ਹਾਂਜੀ ਤੇ ਉਹ ਇਸ ਕਰਕੇ ਤੁਹਾਨੂੰ ਖੁਦ ਇੱਕ ਛੋਟਾ ਜਿਹਾ ਸਿਲੰਡਰ ਵੀ ਆਉਂਦਾ ਇੱਕ ਛੋਟਾ ਜਿਹਾ ਉਹਨੂੰ ਨਾ ਲੈ ਜਾਓ ਆਪ ਨਾ ਇੱਕ ਦੋ ਮੈਗੀ ਦੇ ਪੈਕਟ ਲੈ ਲੋ, ਪਾਸਤਾ ਲੈ ਲੋ ਤੁਸੀਂ ਬਣਾਓ ਉਥੇ ਥੋੜਾ ਬਹੁਤ ਸਮਾਨ ਲੈ ਜਾਓ ਖੁਦ ਬਣਾਓ ਔਰ ਖੁਦ ਜਾ ਕੇ ਇੰਜੋਏ ਈਵਨ ਤੁਹਾਨੂੰ ਚਾਹ ਦਾ ਸਮਾਨ ਵੀ ਖੁੱਦ ਲੈ ਕੇ ਜਾਣਾ ਚਾਹੀਦਾ
ਕੁਝ ਲੈ ਸਹੀ ਗੱਲ ਹਾਂਜੀ ਠੀਕ ਏ ਬੜੀ ਅੱਛੀ ਗੱਲ ਦੱਸੀ ਏ ਤੁਸੀਂ ਤੇ ਮੈਨੂੰ ਮੈਂ ਤੇ ਪਤਾ ਹੀ ਨਹੀਂ ਸੀ ਇਹਨਾ
ਹਾਂਜੀ- ਹਾਂਜੀ ਕਿਉਂਕਿ ਅਸੀਂ ਨਾ ਪਿਛਲੀ ਵਾਰੀ ਲੈ ਗਏ ਸੀ ਔਰ ਬੱਚੇ ਦੀ ਐਮਰਜੈਂਸੀ ਵਾਸਤੇ ਤੇ ਮਛੀਆਂ ਦੀ ਗੋਲੀਆਂ ਆਉਂਦੀ ਹੈ ਉਹ ਜ਼ਰੂਰ ਲੈ ਲੈਣਾ ਕਿਉਂਕਿ ਇਸ ਟਾਈਮ ਪਹਾੜਾਂ ਚ ਬਹੁਤ ਸਾਰੇ ਬੰਦੇ ਪਹੁੰਚੇ ਹੋਏ ਨੇ ਹਰ ਜਗ੍ਹਾ ਤੋਂ ਤਰ੍ਹਾਂ- ਤਰ੍ਹਾਂ ਦੇ ਲੋਕ ਆ ਰਹੇ ਨੇ ਸਭ ਕੁਛ ਬਹੁਤ
ਪਤਾ ਨੀ ਆਪਦਾ ਬੱਚਿਆਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ
ਬਿਲਕੁਲ ਜੀ ਬਿਲਕੁਲ ਬਿਲਕੁਲ, ਮਤਲਬ ਪਾਣੀ ਕੰਮ ਪੂਰਾ ਰੱਖਿਓ ਆਪਣਾ ਕਿਉਂਕਿ ਅਗਰ ਪਾਣੀ ਦੀ ਕਮੀ ਹੋਏਗੀ ਤੇ ਤੁਹਾਨੂੰ ਦੂਰ -ਦੂਰ ਉਥੇ ਪਾਣੀ ਨੀ ਦਿਖਣਾ ਤੁਸੀਂ ਮਿੰਟ-ਮਿੰਟ ਬਾਅਦ
ਸਹੀ
ਬਿਲਕੁਲ ਉਹ, ਉਹ ਬਜਟ ਤੋਂ ਬਾਹਰ ਹੋ ਜਾਂਦੀ ਹੈ।
ਹਾਂਜੀ।
ਵੈਸੇ ਸਾਰੀ ਫੈਮਿਲੀ ਜਾ ਰਹੀ, ਤੁਹਾਡੀ ਸਾਰੀ।
ਹਾਂਜੀ, ਹਾਂਜੀ ਫੈਮਿਲੀ ਚੱਲਿਆ ਹਸਬੈਂਡ ਨੇ ਬੱਚੇ ਨੇ ਮੈਂ ਵਾ ਉਧਰ ਮੇਰੇ ਬ੍ਰਦਰ ਦੀ ਫੈਮਿਲੀ ਹੈ ਸਾਰੇ ਨੇ। ਬਸ ਉਹ ਗਏ ਨੀ ਬੱਚੇ ਪਿੱਛੇ ਪਏ ਦ ਮੰਮਾ ਕੋਮ ਕੇ ਲਿਆਓ ਫਿਰ ਸਾਨੂੰ ਕੋਲ ਪੈਂਦਾ ਨਾ ਦੇਹਰਾਦੂਨ ਹਿਮਾਚਲ ਸਾਡੇ ਕੋਲ ਹੀ ਏ ਬਈ ਦੋ -ਤਿੰਨ ਘੰਟੇ ਦਾ ਰਸਤਾ ਹੈ ਅਸੀਂ ਪਹੁੰਚ ਜਾਣਗੇ ਆਰਾਮ ਨਾਲ ਫੇਰ ਵੀ ਬੰਦਾ ਉੱਥੇ ਰਾਤ ਰੁਕੋ ਤੇ ਦੇਖੋ ਰਾਤ ਦਾ ਨਜ਼ਾਰਾ ਅਲਗ ਹੀ ਹੁੰਦਾ ਉਹ ਵੇਖਣਾ ਪੈਂਦਾ ਇੱਕ ਦਿਨੇ 'ਚ ਆ ਜਾ ਕਰੋ ਤਬੀਅਤ ਵੀ ਖ਼ਰਾਬ ਹੋ ਜਾਂਦੀ ਹੈ
ਕਰਨੀ ਏਹ ਦੇਖੋ ਕੋਈ ਫਰਕ ਨੀ ਹੈ। ਜੇ ਤੁਸੀਂ ਇਨੀ ਦੁਰ ਆ ਰਹੇ ਹੋ। ਫੇਰ ਰਾਤ ਰੁਕਣਾ ਜ਼ਰੂਰ ਚਾਹੀਦਾ ਹੈ।
ਹਾਂਜੀ, ਤਾਂ ਹੀ ਬੰਦੇ ਦਾ ਅੱਛਾ ਇੰਜੋਏ ਕਰ ਪਾਏਗਾ ਬੰਦਾ। ਫਾਇਦਾ ਨਹੀਂ ਹੈ ਜਾਣਦਾ। ਹੋਰ ਬਚ ਬਸ ਛੁੱਟੀਆਂ ਖਤਮ ਹੋ ਰਹੀਆ ਹਨ। ਨਾਨੀ ਦਾ ਘਰ ਲੋਕਲ ਐ। ਉਹ ਕਹਿੰਦੇ ਉੱਥੇ ਜਾਣਾ ਨੀ ਹਲੇ। ਲੋਕਲ ਦਾ ਉਥੋਂ ਪਤਾ ਮਜਾ ਨਹੀਂ ਆਉਂਦਾ ਜਾਣ ਦਾ। ਇਹ ਗੱਲ ਏ। ਉਹ ਕਹਿੰਦੇ ਚਲੋ ਚੱਲਾਂਗੇ ਗੱਡੀ ਐ ਆਪ ਨੀ, ਅਸੀਂ ਆਪਣੇ ਉਹਦੇ ਤੇ ਹੀ ਜਾਵਾਂਗੇ।
ਹੂੰ-ਹੂੰ, ਹੂੰ।
ਗੱਡੀ ਤੇ ਹੀ।
ਹਾਂਜੀ, ਗੱਡੀ ਦੀ ਜਦੋਂ ਅਸੀਂ ਹਾਂ, ਜਦੋਂ ਅਸੀਂ ਕਿਸੇ ਵੀ ਗੱਡੀ ਬਾਹਰ ਲੈ ਕੇ ਜਾਂਦੇ ਹਾਂ। ਤੇ ਸਾਨੂੰ ਇਹ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਕਿ ਸਾਡੇ ਗੱਡੀ ਦੇ ਸਾਰੇ ਪਾਰਟਸ ਠੀਕ ਹੋਣੇ ਚਾਹੀਦੇ ਨੇ। ਗੱਡੀ ਬਿਲਕੁਲ ਓ ਕੇ ਹੋਣੀ ਚਾਹੀਦੀ ਹੈ। ਕਿਉਂਕਿ ਪਹਾੜੀ ਇਲਾਕੇ ਚ ਅਗਰ ਇੱਕ ਵਾਰੀ, ਹਾਂਜੀ। ਹਾਂਜੀ- ਹਾਂਜੀ, ਕਿਉਂਕਿ ਅਗਰ ਪਹਾੜੀ ਇਲਾਕੇ ਚ ਇੱਕ ਵਾਰੀ, ਜਦੋਂ ਗੱਡੀ ਜੇ ਰੁਕ ਜਾਂਦੀ ਹੈ। ਹਾਂਜੀ- ਹਾਂਜੀ, ਤੇ ਬੱਚਿਆਂ ਨੂੰ ਬਹੁਤ ਔਖਾ ਹੋ।
ਗੱਲ ਨਹੀਂ- ਨਹੀਂ ਸਹੀ ਗੱਲ ਏ। ਉਹ ਪਹਿਲੇ ਅਸੀਂ ਚੈੱਕ ਕਰਾ ਕੇ ਫੇਰ ਹੀ ਜਾਵਾਂਗੇ। ਤੁਸੀਂ ਬਹੁਤ ਅੱਛੀ ਗੱਲ ਦੱਸੀ ਮੈਨੂੰ, ਵਲਗੀ ਵਧੀਆ ਹੈ। ਬੱਚਿਆਂ ਦਾ ਵੀ ਮੈਂ ਸਮਾਨ ਦਾ, ਪੂਰਾ ਧਿਆਨ ਰੱਖਾਂਗੀ। ਇੱਕ ਇੱਕ- ਇੱਕ ਚੀਜ਼, ਮੈਂ ਸਾਰੀ ਰੱਖਾਂਗੀ ਬੱਚਿਆਂ ਦੀ।
ਹਾਂਜੀ, ਬੱਚੇ ਦੇ ਕੱਪੜੇ ਐਕ ਐਕਸਟਰਾ ਕੱਪੜੇ ਦਾ ਫੇ ਵੀ ਜਰੂਰ ਰਖਣਾ ਹੈ। ਅੱਛਾ, ਕੱਪੜੇ ਇੱਕ ਐ ਕੱਪੜੇ ਵੀ ਬੱਚਿਆਂ ਦੇ ਜ਼ਰੂਰ ਰੱਖਣਾ। ਜਿੰਨੇ ਤੁਸੀਂ ਲੋਗੇ ਉਸ ਤੋਂ ਜ਼ਿਆਦਾ ਹੀ ਰੱਖੋ।
ਹਾਂਜੀ, ਉਹ ਤਾਂ ਹੈ ਹੀ ਹੈ। ਬੱਚਿਆਂ ਦੇ ਤੇ ਹੋਣੇ ਚਾਹੀਦੇ ਨੇ ਦੇਖੋ।
ਇ ਇੱਕ ਮਿੰਟ ਭੈਣਜੀ ਇੱਕ ਗੱਲ ਤੁਹਾਨੂੰ ਤੋਂ ਜ਼ਰੂਰ ਕਹਿਣਾ ਚਾਹੁੰਦੀ ਹਾਂ। ਜੇ ਅਗਰ ਤੁਸੀਂ ਪਹਾੜੀ ਇਲਾਕੇ ਚ ਜਾ ਰਹੇ ਹੋ। ਮਨ ਲੋ ਤੁ ਜੀ, ਅਹ ਕਿਧਰੇ ਵੀ ਦੇਰਹਾਦੂਨ ਰੁਕਦੇ ਹੋ। ਜਾਂ ਵਾਟਰ ਫਾਲੀ ਕੋਈ ਜਗਾ ਰੁਕਦੇ ਹੋ। ਤੇ ਓਥੇ ਜਿਵੇਂ ਵੋਟਰ ਪਾਰਕ ਹੁੰਦੀ ਨਾ, ਸਵੀਮਿੰਗ ਪੂਲ ਹੁੰਦੇ ਨੇ। ਤੇ ਆਪਣੇ ਬੱਚੇਆਂ ਨੂੰ ਕਦੀ, ਅਹ ਨ ਨ ਅ ਨਵਾਉਣਾ ਨੀ ਹੈਗਾ। ਕਿਉਂਕਿ ਹੁੰਦਾ ਕੀ ਹੈ। ਉਹ ਬਾ ਪਾਣੀ ਨਾ ਕੈਮੀਕਲ ਵਾਲਾ ਹੁੰਦਾ। ਕੈਮੀਕਲ ਵਾਲਾ ਪਾਣੀ ਹੋਣ ਕਰਕੇ, ਉਹ ਬੱਚੇ ਦੀ ਸਕਿਨ ਤੇ, ਬਹੁਤ ਬੁਰਾ ਫੈਕਟ ਪੈਂਦਾ ਹੈ। ਦੱਸੋ, ਉਸੀ ਪਾਣੀ ਦੇ ਵਿੱਚ ਤਰਾਂ-ਤਰਾਂ, ਦੇ ਲੋਕ ਨਾ-ਨਾ ਕੇ ਗਏ ਹੁੰਦੇ ਨੇ। ਤੇ ਉਹ ਸਾਨੂੰ ਪਤਾ ਹੀ ਨੀ ਹੁੰਦਾ। ਬਹੁਤ ਜਿਆਦਾ ਪਰੇਸ਼ਾਨੀ ਵੀ ਹੁੰਦੀ। ਬੱਚੇ ਦੇ ਮੂੰਹ ਦੇ ਅੰਦਰ ਵੀ ਚਲਾ ਜਾਂਦਾ ਹੈ। ਬੱਸ ਐ ਸਾਰੇ ਜਾਮਸ ਵਗੈਰਾ। ਬਹੁਤ ਅੰਦਰ ਬੱਚੇ ਫੇਰ ਬਾਅਦ ਚ, ਉਸ ਟਾਈਮ ਤੇ ਨੀ ਸਾਨੂੰ ਪਤਾ ਲੱਗਦਾ। ਲੇਕਿਨ ਦੀ
ਹਾਂ, ਬਾਦ ਇੱਚ ਹਾਂ, ਸਹੀ ਗ ਬੋਢੀ ਸਹੀ ਗੱਲ ਏ, ਬੋਡੀ ਤੇ ਫ਼ਰਕ ਪੈਂਦਾ ਬਹੁਤ ਜਿਆਦਾ, ਸਹੀ ਗੱਲ ਏ ਤੁਹਾਡੀ ਗੱਲ ਬਹੁਤ ਸਹੀ ਹੈ। ਬਿਲਕੁਲ ਮੈਂ, ਧਿਆਨ ਰੱਖਾਂਗੀ ਬੱਚਿਆਂ ਦਾ। ਅਸੀਂ ਤੇ, ਵੈਸੇ ਬੜਾ ਕਾਟ ਜਾਂਦੇ ਹਾਂ। ਪਹਿਲੀ ਵਾਰ ਹੀ ਪ੍ਰੋਗਰਾਮ ਬਨਾਇਆ ਸੀ ਜਾਣ ਦਾ। ਇਸ ਕਰਕੇ ਮੈਂ ਚਲ ਥੋੜਾ ਪਤਾ ਲੱਗ ਗਿਆ। ਤੁਹਾਡੇ ਕੋਲ, ਬਹੁਤ ਅੱਛੀ ਗੱਲ ਏ। ਤੁਸੀਂ ਮਨੂੰ ਬਹੁਤ ਅੱਛੀ ਗੱਲਾਂ ਦੱਸੀਆਂ
ਹਾਂ, ਬਸ ਥੋੜਾ ਨਾ ਮੇਰੀ ਅਚੁਲੀ ਦੀਦੀ ਰਹਿੰਦੇ ਨੇ ਨਾ ਬਾਹਰ। ਤੇ ਸਾਡੇ ਇੱਕ, ਦੋ ਹੋ ਚੱਕਰ ਲੱਗੇ ਨੇ। ਤੇ ਸਾਡਾ ਪਰਸੋ ਵੀ ਐਕਸਪੀਰੀਅਂਸ ਵੀ ਹੈਗਾ। ਫੇਰ ਜਦੋਂ ਕੋਈ ਪੁੱਛਦਾ ਹੈ ਤੇ ਅੱਛੀ ਸਲਾ ਦੇ ਦਈ ਦੀ ਹੁੰਦੀ ਹੈ।
ਨਹੀਂ-ਨਹੀਂ ਅੱਛੀ ਗੱਲ ਏ, ਬੰਦਾ ਦੇਖੋ ਕਿਸੇ ਨੂੰ ਅੱਛੀ ਸਲਾਹ ਦਾਂਗੇ ਤੇ ਬਹੁਤ ਅੱਛੀ ਗੱਲ ਏ। ਬੰਦਾ ਅਗ ਪ੍ਰੋਬਲਮ ਤੋਂ ਬਾਚੇ ਜਾਏਗਾ। ਜ ਆ ਉੱਥੇ ਬਹੁਤ ਦਿੱਕਤਾਂ ਆ ਸਕਦੀਆਂ ਨੇ। ਬੰਦਾ ਅਗਰ ਪਹਿਲੇ ਤੋਂ ਹੀ ਤਿਆਰੀ ਕਰਕੇ ਜਾਏਗਾ।
ਹ ਜਿਆਦਾ ਤਾਂ ਦੇਖੋ ਹਾਂ, ਜਦਾ ਤੇ ਦੇਖੋ ਬੱਚੇ ਦੇ ਖਾਣ-ਪੀਣ ਦਾ ਹੁੰਦਾ ਹੈ। ਦਵਾਈਆਂ ਦਾ ਹੁੰਦਾ ਏ। ਅਗਰ ਐ ਤੁਸੀਂ ਇਸ ਦੋ ਚੀਜ਼ਾਂ ਦਾ ਧਿਆਨ ਰੱਖੋ ਗੇ ਤੇ ਤੁਹਾਡਾ ਮਤਲਬ
ਬੱਚਿਆਂ ਨੂੰ ਬਾਹਰ ਦਾ ਖੁਵਾਂਗੇ ਬੱਚੇ ਬਿਮਾਰ ਹੋਣ ਦੇ ਵੀ ਜ਼ਿਆਦਾ ਚਾਂਸ ਹੋ ਜਾਂਦੇ ਵੀ ਬੱਚੇ ਠੀਕ ਨੀ ਰਹਿੰਦੇ। ਆਪਣਾ ਖੁੱਦ ਬਣਾ ਕੇ ਖਵਾਵਾਂਗੇ ਤੇ ਬੱਚੇ ਵੀ
ਹਾਂ ਹਾਂਜੀ ਹਾਂਜੀ ਹਾਂਜੀ, ਉਹ ਥੋੜੀ ਘਰ ਆਉਂਦੇ ਵੀ ਬਹੁਤ ਔਖੇ ਹੋ ਜਾਂਦੇ ਨੇੇ।
ਹਾਂ ਸਹੀ ਗੱਲ ਏ, ਔਖੇ ਹੋਏ ਬੰਦਾ ਇੰਜੋਏ ਕੀ ਕਰੇਗਾ ਬੰਦਾ ਹੋਰ ਪਰੇਸ਼ਾਨ ਹੋ ਜੇਗਾ।
ਹਮ। ਬਿਲਕੁਲ-ਬਿਲਕੁਲ, ਜੇ ਗੱਡੀ ਚ ਕਿਸੇ ਬੱਚੇ ਨੇ ਵੋਮੀਟਿੰਗ ਕਰਤੀ ਤੇ ਸਮੈ ਤੁਹਾਡਾ ਸਾਰਾ ਸਫ਼ਰ ਖਰਾਬ ਜਾਏਗਾ।
ਬ ਇੱਕ ਵਾਰ ਬੱਸ ਚ ਗਏ ਸੀ ਆਮ ਕਰ ਦਿੰਦੀਆਂ ਕੁੁੜੀਆਂ ਮੇਰੀ ਛੋਟੀ ਕਰ ਦਿੰਦੀ ਏ, ਥੋੜਾ ਬੱਚੇ ਨੇ ਤੁਹਾਨੂੰ ਪਤਾ ਏ ਚੀਜ਼ ਖਾਂਦੇ ਨੇ
ਖਾ ਲੈਂਦੇ ਨੇ
ਹਲੇਕਿ ਮੈਂ ਬੜਾ ਹਿਸਾਬ ਦਾ ਦੇਨੀ ਆਂ, ਹਾਂ ਮੈਂ ਜਿਆਦਾ ਨੀ ਬਚਿਆ ਦੇਂਦੀ ਫੇਰ ਵੀ ਤਵਾਨੂ ਪਤਾ ਬੱਚੇ ਨੇ ਜਿੱਦ ਕਰ ਲੈਂਦੇ ਕਦੀ-ਕਦੀ।
ਦੇਖੋ ਬੱਚੇ ਦੇ ਬੱਚੇ ਹੀ ਨੇ ਨਾ, ਬੱਚੇ ਹੀ ਜਿੱਦ ਕਰਦੇ ਨੇ ਬੱਚੇ ਨਾਲ ਵੱਦੇ ਥੋੜੀ ਹਾਂਜੀ-ਹਾਂਜੀ, ਬਸ ਇਹੀ ਚੀਜ਼ਾਂ ਧਿਆਨ ਰੱਖਣਾ ਭੈਣ ਜੀ। ਹਾਂਜੀ ਹਾਂਜੀ, ਦਵਾਈਆਂ ਦਵੁ ਦਾ ਧਿਆਨ ਰੱਖਿਆ ਜੇ ਅਤੇ ਆਪਣਾ ਇੱਕ ਬੱਚੇ ਦੀ ਫੋਟੋ ਜ਼ਰੂਰ ਲਈ ਦੀ ਹੁੰਦੀ ਕਿਉਂਕਿ ੲਹੀ ਟਾਈਮ ਹੁੰਦਾ ਹੈ ਜਦੋਂ ਬੱਚੇ ਵੱਡੇ ਹੁੰਦੇ ਨੇ ਉਹਨਾਂ ਨੂੰ ਅਸੀਂ ਦੱਸਣਾ ਹੁੰਦਾ ਹੈ ਕਿ ਅਸੀਂ ਦੇਖੋ ਇੱਥੇ ਵੀ ਗਏ ਸੀਗੇ। ਇੱਥੇ ਵੀ ਗਏ ਸੀ। ਇਹ ਚੀਜ਼ ਕੁਛ ਦੇਖੀ ਸੀ। ਇਸ ਤੋਂ, ਇੱਕ ਸਭ ਤੁਹਾਡਾ ਬੈਨੀ ਹੁੰਦਾ ਹੈ ਕਿ ਬੱਚਿਆਂ ਨੂੰ ਬਾਹਰ ਦੀ ਜਗ੍ਹਾ ਦਾ ਪਤਾ ਲੱਗਦਾ। ਹੈਲੋ, ਹੈਲੋ ਭੈਣ ਜੀ, ਆਵਾਜ਼ ਆ ਰਹੀ ਮੇਰੀ? ਹੈਲੋ? ਭੈਣ ਜੀ?